ਪਰ ਹੋਰ ਜੀ ਕਿਵੇਂ?
ਵਧੀਆ, ਵਧੀਆ। ਤੁਸੀਂ ਸੁਣਾਓ?
ਬਸ ਵਧੀਆ। ਹੋਰ ਅੱਜ ਕਿਵੇਂ ਯਾਦ ਕਰ ਲਿੱਤਾ।
ਬਸ, ਮੈਂ ਬੜਾ- ਟਾਈਮ ਤੋਂ, ਸੋਚ ਰਹੀ ਸੀ। ਤੁਹਾਨੂੰ ਕੋਾਲ ਲਾਵਾਂ, ਕੋਾਲ ਲਾਵਾਂ। ਟਾਈਮ ਹੀ ਨੀ ਮਿਲ ਪਾ ਰਿਹਾ ਸੀ।
ਅੱਛਾ।
ਹਾਂਜੀ।
ਹੋਰ ਦੱਸੋ ਜੀ। ਕੀ ਹਾਲ- ਚਾਲ ਮਤਲਬ, ਕਾਰ ਵਾਰ ਸਭ?
ਹਾਂਜੀ- ਹਾਂਜੀ, ਸਭ ਵਧੀਆ। ਕੰਮ ਕਾਜ ਸਭ ਵਧੀਆ।
ਚਲੋ ਵਧੀਆ ਰਹੇ।
ਹੋਰ ਤੁਸੀਂ ਕੀ, ਕਰ ਰਹੇ ਸੀ?
ਬਸ ਕੁਛ ਨਹੀਂ। ਅਸੀਂ ਵੀ ਇਏਦਾਂ ਹੀ ਬੈਠੇ ਦੇ ਸੀ, ਆਪਣਾ। ਬੁੱਕਸ ਪੜ, ਰਹੇ ਸੀ ਥੋੜੀ ਜਿਹੀ। ਤੇ ਤੁਹਾਡਾ ਫੋਨ ਆਇਆ ਤੇ ਮੈਂ ਕਿਹਾ ਚਲੋ, ਗੱਲ ਕਰ ਲਈਏ।
ਅੱਛਾ ਜੀ।
ਹੂੰ। ਇਹ ਔਹੀ ਹੈਨਾ ਦੇਖੋ ਕੀ ਹੈ ਕਿ ਹਰ ਵਕਤ ਫੋਨ ਹਥ ਚ ਲੈਣਾ ਸਹੀ ਨਹੀਂ ਹੁੰਦਾ। ਇਹ ਕਿਦੇ ਉਹ ਬੁੱਕਸ ਵਗੈਰਾ ਰੀਡਿੰਗ ਕਰ ਲਈਏ, ਪੜ੍ਹ ਲਈਏ ਉਹਨਾਂ ਨੂੰ ਥੋੜ੍ਹਾ ਜਿਹਾ ਨ ਨੌਲੇਜ ਮਿਲ ਜਾਂਦੀ ਹੈ।
ਸਹੀ ਗੱਲ ਹੈ-ਸਹੀ ਗੱਲ ਹੈ ਜੀ।
ਤੇ ਆਪਣਾ ਜਦ ਨੀਂਦਰ ਨਾ ਆਏ ਤੇ ਮੈਂ ਫਿਰ ਬੁੱਕਸ-ਬੁੱਕ ਲੈ ਕੇ ਬਹਿ ਜਾਂਦਾ। ਕੋਈ ਜਿੱਦਾਂ ਬਿਜਨਸ ਹੈ ਮੇਰਾ ਤੇ ਉਸ ਹਿਸਾਬ ਨਾਲ ਮਾਰਕੀਟਿੰਗ ਵਗੈਰਾ ਦੀ ਬੁੱਕ ਪੜ ਲੈਂਦਾ, ਨਾਲੱਜ ਲੈ ਲੈਂਦਾ ਥੋੜ੍ਹੀ ਉਹੀ ਹੈ ਨਾ, ਅੱਜ-ਕੱਲ੍ਹ ਮੋਬਾਇਲਾਂ ਦੇ ਚੱਕਰ ਚ ਬੱਚਾ ਬੰ ਤਾ ਬੱਚੇ ਰੀਡਿੰਗ ਕਰਨਾ ਭੁਲ ਗਏ ਨੇ ਸਾਰੀਆਂ।
ਉਹ ਤਾਂ ਹੈ, ਤੇ ਨਾਲੇ ਵੱਡਿਆਂ ਨੂੰ ਦੇਖ ਕੇ ਹੀ ਬੱਚਾ ਸਿੱਖਦਾ ਹੈ। ਬ ਵੱਡਾ ਜੋ ਕਰੇਗਾ, ਉਹੀ ਬੱਚੇ ਕਰਾਂਗੇ।
ਹੂੰ, ਮੈਂ ਤਾਂ ਆਪਣੇ ਬੱਚੇ ਸਾਹਮਣੇ ਮੋਬਾਇਲ ਫੜਦਾ ਹੀ ਨਹੀਂ ਹੈਗਾ। ਮੈਂ ਤੇ ਇਸ ਕਰਕੇ ਬੁੱਕਸ ਲੈ ਕੇ ਬੈ ਜਾਂਦਾ।
ਵਧੀਆ ਗੱਲ ਹੈ-ਵਧੀਆ ਗੱਲ ਹੈ, ਨਹੀਂ ਫੜਨਾ ਵੀ ਨਹੀਂ ਚਾਹੀਦਾ ਅੱਜ-ਕੱਲ੍ਹ ਬੱਚੇ ਵੈਸੇ ਉਹਨਾਂ ਦੀ ਕੈਚਿੰਗ ਪਾਵਰ ਇੰਨੀ ਤੇਜ਼ ਹੈ ਬੜੀ ਜਲਦੀ ਉਹ ਚੀਜ਼ ਉਹਨੂੰ
ਹਾਂਜੀ-ਹਾਂਜੀ, ਉਹੀ ਨਾ ਕੋਪੀ ਕਰਦੇ ਨੇ।
ਹੂੰ।
ਹੋਰ, ਤੁਸੀਂ ਸੁਣਾਓ ਤੁਸੀਂ ਕੀ ਕਰਦੇ ਪਏ ਸੀ?
ਬਸ, ਕੁਛ ਨੀ ਮੈਂ ਵੀ ਬੈਠੀ ਵੀ ਸੀ ਬਸ। ਮੈਂ-ਮੈਂ ਕਿਹਾ ਕਾਲ ਕਰਕੇ ਦੇਖਾਂ।
ਅੱਛਾ-ਅੱਛਾ। ਕੋਈ ਨੀ ਇਸ ਤਰ੍ਹਾਂ ਹੀ ਹੁਣ, ਹੋਈ ਹੈ ਨਾ ਕਦੀ-ਕਦੀ ਨੀਂਦਣ ਨੀ ਆਉਂਦੀ ਨੀ ਤੇ ਅਸੀਂ ਤੇਥੇ ਟਾਈਮ ਦਰ ਸੋ ਜਾਂਦੇ ਹਾਂ ਕਿਉਂਕਿ ਸਾਨੂੰ ਨਾ ਸਵੇਰੇ ਫਿਰ ਜਲਦੀ ਉੱਠਣਾ ਪੈਂਦਾ ਤੇ ਆਪਣਾ ਜਲਦੀ ਉੱਠ ਕੇ ਫਿਰ ਐਕਸਰਸਾਈਜ਼ ਵਗੈਰਾ ਕਰਨੀ ਹੁੰਦੀ ਹੈ। ਤੇ ਆਪਣਾ ਯੋਗਾ ਵਗੈਰਾ ਜੋ ਸਟ੍ਰੈਚਿੰਗ ਵਗੈਰਾ ਕਰ ਲੈਂਦੇ ਹਾ। ਫਿਰ ਉਹਦੇ ਬਾਅਦ ਆਪਣੇ ਕੰਮ ਚਲਾ ਵੀ ਜਾਂਦੇ ਆ।
ਅੱਛਾ-ਅੱਛਾ-ਅੱਛਾ, ਯੋਗਾ ਵਗੈਰਾ ਕਰਦੇ ਹੋ ਤੁਸੀਂ।
ਹਾਂਜੀ-ਹਾਂਜੀ, ਬਿਲਕੁਲ ਕਿਉਂਕਿ ਬੋਡੀ ਵਾਸਤੇ ਬਹੁਤ ਫਾਇਦੇਮੰਦ ਹੁੰਦੀ ਹੈਨਾ। ਕਿਉਂਕਿ ਦੇਖੋ ਹੁਣ ਪੂਰੇ ਦਿਨ ਅਸੀਂ ਦੇਖੋ ਬੈਠੇ ਰਹਿਣ ਦਾ ਕੰਮ ਹੈ। ਤੇ ਬੋਡੀ ਜੋ ਸਟ੍ਰੈਚ ਨਹੀਂ ਹੋ ਪਾਉਂਦੀ ਬਿਲਕੁਲ ਫੇਰ ਅਸੀਂ ਥੋੜਾ ਯੋਗਾ ਵਗੈਰਾ ਕਰ ਲਈਏ ਤਾਂ ਆਪਣਾ ਬਿਲਕੁਲ, ਸਹੀ ਰਹਿੰਦਾ ਹੈਲਥ ਵਗੈਰਾ ਡਾਇਜਿਸ ਸਿਸਟਮ ਸਭ ਵਧਿਆ ਰਹਿੰਦਾ। ਨਾਲੇ ਉਹਦੇ ਨਾਲ ਇਹ ਕਿ ਮਤਲਬ ਫਰੈਸ਼ ਮੂਡ ਰਹਿੰਦਾ ਹੈ ਪੂਰੇ ਦਿਨ। ਜੋ ਇਹ ਮਤਲਬ ਕਿ ਦਿਮਾਗ ਨਾਲ ਕੰਮ ਹੁੰਦਾ ਨੀ ਤੇ ਫਿਰ ਥੱਕ ਥਕੇ-ਥਕੇ ਲੱਗਦੇ ਆ ਅਗਰ ਸਵੇਰੇ ਯੋਗਾ ਵਗੈਰਾ ਨਾ ਕਰੀਏ ਤੇ
ਅੱਛਾ। ਮੈਂ ਵੀ ਮਤਲਬ ਕਹਿ ਰਹੀ ਸੀ ਬਹੁਤ ਟਾਈਮ ਤੋਂ ਯੋਗਾ ਜਇਨ ਕਰਨੀ- ਯੋਗਾ ਜਇਨ ਕਰਨੀ ਬਸ ਕੰਮ ਦੇ ਚੱਕਰ ਚ ਹੋ ਹੀ ਨਹੀਂ ਪਾਉਂਦਾ।
ਹਾਂ, ਉਹੀ ਹੈ ਨਾ ਫੇਰ ਇਹੀ ਹੈ ਕਿ ਚਲੋ ਨਹੀਂ ਜੁਆਇਨ ਹੋ ਪਾ ਰਹੀ ਤੇ ਆਪਣਾ ਸਵੇਰੇ ਉੱਠੇ ਮੈਟ ਲਿੱਤਾ ਤੇ ਆਪਣਾ ਕਰ ਲਿਆ ਜਿੰਨੇ ਮਿੰਟ ਟਾਈਮ ਮਿਲਿਆ। ਕਿਉਂਕਿ ਇਹ ਹੈ ਕਿ ਹਰ ਚੀਜ ਤੇ ਦੇਖੋ ਡਿਸਿਪਲਿਨ ਕੰਮ ਆਉਂਦਾ। ਆਪਣਾ ਹੁਣ ਟੈਮ ਮਿਲੇ ਨਾ ਮਿਲੇ ਤੇ ਫੇਰ ਵੀ ਅੱਧਾ ਘੰਟਾ ਤੇ ਕੱਢ ਹੀ ਲਓ। ਜਿਵੇਂ ਮਰਜ਼ੀ ਭਾਏ-ਚਾਹੇ ਕੁਛ ਵੀ ਹੋਏ।
ਉਹ ਤਾਂ ਹੈਹੀ।
ਅਤੇ ਆਪਣਾ ਉਹ ਇਹ ਹੈ ਕਿ ਫਿਰ ਮੈਂ ਸਵੇਰੇ ਪਾਣੀ ਵੀ ਬੜਾ ਪੀਂਦਾ। ਕਿਉਂਕਿ ਉਹ ਪਾਣੀ ਜੋ ਹੈ ਨਾ ਮਤਲਬ ਬੋਡੀ ਨੂੰ ਬਿਲਕੁਲ ਡਿਟੋਕਸ ਕਰ ਦਿੰਦਾ। ਕਿਉਂਕਿ ਜੋੋ ਵੀ ਪੂਰੀ ਦੁਨੀਆਂ 'ਚ ਮਤਲਬ। ਇੱਕ ਪਾਣੀ ਐਸੀ ਚੀਜ਼ ਹੈ ਜੋ ਤੁਹਾਡੀ ਪੂਰੀ ਬੋਡੀ ਨੂੰ ਮਤਲਬ। ਅੱਛਾ ਬਣਾ ਕੇ ਰੱਖੇਗੀ ਤੁਡੀ ਹੈਲਥ ਵੀ ਅੱਛੀ ਰੱਖੇਗੀ ਬਹੁਤ ਫ਼ਾਇਦੇ ਨੇ ਪਾਣੀ। ਜ਼ਿਆਦਾ ਪੀਦਾ। ਨਾ ਇਹ ਕਿ ਦਿਨ ਤੋਂ ਤਿੰਨ ਤੋਂ ਚਾਰ ਪੰਜ ਲੀਟਰ ਪਾਣੀ ਪੀਣਾ ਹੀ ਚਾਹੀਦਾ।
ਸਹੀ ਗੱਲ ਇਹਦੇ ਵਿੱਚ।
ਉਹ ਇਸ ਤਰ੍ਹਾਂ ਨਾ ਕਿ ਨਾਲੇ ਸਵੇਰੇ ਉੱਠ ਕੇ ਆਪਣਾ ਇੱਕ ਅੱਧਾ ਲੀਟਰ। ਪਾਣੀ ਪੀ ਲਓ ਤੇ ਆਪਣਾ ਸਭ ਫਰੈਸ਼ ਵਗੈਰਾ ਵੀ ਅੱਛੇ ਹੋ ਜਾਂਦੇ ਆ। ਫੇਰ ਪੂਰੇ ਦਿਨ ਮਤਲਬ ਇਹ ਕਿ। ਬੋਡੀ ਮਤਲਬ ਥੱਕੀ ਥੱਕੀ ਨਹੀਂ ਲੱਗਦੀ ਹੋਰ ਡੀਟੋਕਸ ਵੀ ਹੋ ਜਾਂਦੇ ਆ। ਤੇ ਪੂਰੇ ਦਿਨ ਚ ਮਤਲਬ ਮੈਂ ਤੇ ਪੀਂਦਾ ਰਹਿੰਦਾ ਪਾਣੀ- ਪਾਣੀ ਮਤਲਬ ਲਾਈਫ ਸਮਝ ਲੋ।